ਹੈਲੋ
ਹੈਲੋ
ਭੈਣ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਕੀ, ਹਾਲ ਚਾਲ ਜੇ?
ਠੀਕ ਹੈ, ਤੁਸੀ ਸੁਣਾਓ?
ਵਧੀਆ ਸਾਡਾ ਵੀ, ਕੀ ਬਣਦਾ ਫਿਰ?
ਕੁਛ ਨੀ, ਬੈਠੇ ਹਾਂ।
ਆਂ, ਅਸੀਂ ਵੀ ਬੈਠੇ ਆਂ, ਇੱਕ ਤਾਂ ਸਵੇਰੇ ਉੱਠਿਆ ਨੀ ਜਾਂਦਾ, ਸਵੇਰੇ ਜਲਦੀ। ਤੁਸੀਂ, ਉੱਠ ਲੈਂਦੇ ਹੋ ਸਵੇਰੇ ਜਲਦੀ?
ਹਾਂਜੀ, ਪਹਿਲਾਂ ਤੇ ਉੱਠ ਜਾਂਦੀ, ਉੱਠ ਹੀ ਜਾਂਦੇ ਆਂ। ਪਰ, ਜਦੋਂ ਆਪਾਂ ਦੇਰ ਤੱਕ, ਫੋਨ ਵੇਂਹਦੇ ਰਹਿੰਨੇ ਆਂ। ਫਿਰ ਸਵੇਰੇ ਉੱਠਣੇ ਆਂ, ਸਾਰਾ ਦਿਨ ਸੁਸਤੀ ਪਈ ਰਹਿੰਦੀ ਆ। ਕੋਈ, ਕੰਮ ਨੀ ਹੁੰਦਾ। ਬਣਾਉਂਦੇ ਆ ਰੂਟੀਨ, ਚਲੋ ਰੂਟੀਨ ਬਦਲਨੇ ਆਂ।
ਇਹ ਵੀ ਗੱਲ ਹੈਗੀ। ਮੈਂ, ਮੈਂ ਵੀ ਪੇਲਾਂ ਨਾ ਸਵਤੇ ਉੱਠਨੀ ਐ ਅ ਮਤਲਬ ਮੈਂ ਕੋ ਉੱਠਿਆ ਨੀ ਸੀ ਜਾਂਦਾ।
ਹਾਂਜੀ।
ਪਰ ਹੁਣ ਮਤਲਬ ਥੋੜੀ ਹੌਲੀ ਹੁਣ ਤਾਂ ਮੈਂ ਉੱਠ ਈ ਜਾਂਨੀ ਆਂ।
ਹਾਂਜੀ ਇਹ ਕਿੱਦਾਂ ਬਦਲਾਅ ਆਇਆ ਥੋੜਾ ਜਿਹਾ।
ਏ ਪਤਾ ਪੇਲਾਂ ਤੇ ਮੈਂ ਮਤਲਬ ਮੇਰੇ ਲਈ ਵੀ ਔਖਾ ਸੀ ਪਰ ਜਿਵੇਂ ਰਾਤ ਨੂੰ ਮੈਂ ਫੋਨ ਵੇਂਦੀ ਰੇਂਦੀ ਸੀ ਤੇ ਫੇਰ ਮੈਂ ਰੇ ਅ ਦੇਅ ਰਾਤ ਤੱਕ ਫੋਨ ਵੇਖਣਾ ਤੇ ਮੇ ਕੋ ਸਵੇਰੇ ਉੱਠਿਆ ਨਾ ਜਾਣਾ। ਮੇਰਾ ਪੂਰਾ ਸਰੀਰ ਥਕਾਵਟ ਮਤਲਬ ਥਕਾਵਟ ਰਹਿੰਦੀ ਸੀ ਤੇ ਮੈਂ ਜਦੋਂ ਸਵੇਰੇ ਵੀ ਉੱਠਦੀ ਸੀ ਲੇਟ ਉੱਠਦੀ ਸੀ ਤੇ ਪੂਰਾ ਸਰੀਰ ਥਕਾਵਟ ਨਾ ਭਰਿਆ ਹੁੰਦਾ ਸੀ ਕੋਈ ਕੰਮ ਵੀ ਨੀ ਸੀ ਕੀਤਾ ਜਾਂਦਾ। ਠੀਕ ਐ ਫੇਰ ਮੈਂ ਸੋਚਿਆ, ਮੈਂ ਕਿਹਾ ਮਨ ਬਣਾਇਆ ਕਿ ਉੱਠਾ, ਉੱਠਾ ਤੇ ਏਦਾਂ ਈ ਕਰਦੇ ਹਫ਼ਤੇ ਲੰਘ ਗੇ ਪਰ ਫਿਰ ਮੈਂ ਰਾਤ ਨੂੰ ਫੋਨ ਆਪਣਾ ਘੱਟ ਕਰ ਤਾ ਮੈਂ ਸੋਚਿਆ ਕਿ ਇੱਕ ਫੋਨ ਮੈਂ ਸੌਣ ਤੋਂ ਪੇਲਾਂ ਨਈ ਮੈਂ ਵ ਦੇਖਦੀ। ਤੇ ਇੱਦਾਂ ਕਿ ਐ ਮੈਂ ਜਲਦੀ ਸੋ ਜਾਂਦੀ ਸੀ ਤੇ ਫੇਰ ਮੈਨੂੰ ਆਟੋਮੈਟ ਨਈ ਮਤਲਬ ਮੈਨੂੰ ਜਾਗ ਆ ਜਾਂਦੀ ਸੀ ਤੇ ਫੇਰ ਲੋੜ ਨੀ ਸੀ ਪੈਂਦੀ ਸੀ ਜਦੋਂ ਮੈਂ ਸਵੇਰੇ ਉੱਠਦੀ ਸੀ ਨਾ ਮੇਰਾ ਸਰੀਰ ਇੱਕ ਦਮ ਏਦਾਂ ਲੱਗਦਾ ਜਿਵੇਂ ਹਲਕਾ ਹੁੰਦਾ ਤਾਜ਼ੀ ਹਵਾ ਵੱਗਦੀ ਸਵੇਰੇ ਲੋੜ ਨੀ ਪੈਂਦੀ ਮਤਲਬ ਫਿਰ, ਫਿਰ ਇੱਦਾਂ ਨੀ ਲੱਗਦਾ ਕਿ ਥਕਾਵਟ ਹੋ ਰਹੀ ਫਿਰ ਭੱਜ, ਭੱਜ ਕੇ ਕੰਮ ਕਰੀ ਦਾ, ਏ ਵੀ ਗੱਲ ਹੈਗੀ ਆ।
ਬੰਦਾ ਸਵੇਰੇ ਉੱਠਦਾ ਸਗੋਂ ਸਵੇਰੇ ਐਨ ਸ਼ਾਂਤੀ ਹੁੰਦੀ ਆ। ਆਰਾਮ ਨਾਲ ਬੰਦਾ ਆਪਣਾ ਕੰਮ ਟੈਮ ਨਾਲ ਕਰ ਲੈਂਦਾ। ਕੰਮ ਵੀ ਕਰ ਲੈਂਦਾ ਦੁਪਹਿਰ ਨੂੰ, ਫੇਰ ਚਲ ਭੈਣ ਭਰਾਵਾਂ ਨੂੰ ਫੋਨ ਤੇ ਗੱਲਬਾਤ ਵੀ ਕਰ ਲੈਂਦਾ ਟੈਮ ਮਿਲ ਜਾਂਦਾ ਕਰਨ ਵਾਸਤੇ ਵਧੀਆ ਗੱਲੱ ਐ ਐਦਾਂ ਚਲੋ ਆਪਣੇ ਕੋਲ ਕੰਮ ਵੀ
ਹਾਂ ਜੀ, ਹਾਂ ਜੀ
ਵਧੀਆ ਗੱਲ ਐ ਐਦਾਂ।
ਸਵੇਰੇ ਫੇਰ ਅ ਹੁਣ ਸਵਤੇ ਈ ਉੱਠ ਜੀ ਦੈ ਫਿਰ ਮੈਂ ਤਿੰਨ-ਚਾਰ ਦਿਨ ਮ ਹਫ਼ਤੇ ਵਿੱਚ ਸੈਰ ਕਰਨ ਲਈ ਚੱਲ ਜਾਂਨੀ ਆਂ। ਜਿਨ ਨਾ ਫੇਰ ਸਰੀਰ ਵੀ ਤੰਦਰੁਸਤ ਰਹਿੰਦਾ ਵਾ ਤੇ ਜਦੋਂ ਸਵੇਰੇ ਉੱਠਾ ਨਾ ਫਿਰ ਟੈਮ ਹੁੰਦਾ ਐਆ। ਟੈਮ ਤੇ ਫੇਰ ਮੈਂ ਮਤਲਬ ਚੀਜ਼ਾਂ ਕਰ ਲੈਂਣੀ ਆਂ ਕੰਮ ਕਰ ਲੈਂਣੀ ਆਂ। ਫੇਰ ਸਾਰਾ ਦਿਨ ਟੈਂਸ਼ਨ ਨੀ ਹੁੰਦੀ।
ਹੂੰ, ਹੂੰ। ਬਂਦਾ ਫਰੀ ਹੋ ਜਾਂਦਾ ਨਾ ਫਿਰ ਟੈਮ ਨਾਲ ਉੱਠ ਕੇ ਆਪਣਾ ਕੰਮ ਕਰ, ਕਰ ਲਈ ਦਾ ਤੇ ਪਰ ਲੇਟ ਉੱਠਣੇ ਤੇ ਫੇਰ ਔ ਸੁਸਤੀ ਜੀ ਪਈ ਰੇਂਦੀ ਏ ਸਾਨ ਸਾਰਾ ਦਿਨ ਕੰਮ ਨਈ ਨਿਬੜਦਾ। ਖਾਣਾ ਪੀਣਾ ਵੀ ਬੇ ਟਾਈਮ ਹੋ ਜਾਂਦਾ ਫੇਰ
ਹਾਂ ਜੀ ਏ ਵੀ ਗੱਲ ਐ ਜਦੋਂ ਅਹੀ ਰੋਜ਼ ਮਤਲਬ ਰਾਤ ਨੂੰ ਮਤਲਬ ਛੇਤੀ ਸੋ ਜਾਗੇ ਛੇਤੀ ਖਾਵਾਂਗੇ ਤੇ ਏ ਵਧੀਐ ਸਵੇਰੇ ਵੀ ਜਲਦੀ ਉੱਠਾਂਗੇ, ਹਨਾ।
ਹੂੰ, ਵਧੀਆ ਗੱਲ ਐ ਔਦਾਂ ਚਲੋ ਜੜਾ ਸਵੇਰੇ ਆਪਾਂ ਕਰ, ਕਰ ਲੈਂਨੇ ਆ ਨਾ ਔ ਸਭ ਤੋਂ ਵਧੀਆ ਗੱਲ ਆ। ਤੇ ਐਂ ਬੰਦਾ ਸਾਰਾ ਦਿਨ ਮਤਲਬ ਸਰੀਰ ਵੀ ਫਰੈਸ਼ ਰਇੰਦਾ ਕੰਮ ਕਾਰ ਵੀ ਵਧੀਆ ਕਰ ਲੈਂਆ ਵਧੀਆ ਰਇੰਦਾ ਏ। ਉੱਠਣਾ ਚਾਈਦਾ। ਰੂਟੀਨ ਬਣਾਉਣੀ ਚਾਈਦੀ ਐ ਜੇ ਆਪਾਂ ਰੂਟੀਨ ਬਣਾ ਲਾਂਗੇ ਨਾ ਵੀ ਅਸੀਂ ਟੈਮ ਤੇ ਉੱਠਣਾ ਈ ਐ ਫੇਰ ਵਾਹਿਗੁਰੂ ਆਪੇ ੳਠਾ ਦਿੰਦਾ ਏ।
ਹਾਂਜੀ- ਹਾਂਜੀ।
ਸਾਰਾ ਦਿਨ ਸਰੀਰ ਵੀ ਫਰੈਸ਼ ਚਲੋ ਦੁਪਹਿਰੀ ਅਰਾਮ ਵੀ ਬੰਦਾ ਕਰ ਲਿੰਦਾ।
ਹਾਂਜੀ। ਕਰ ਲੈਂਦਾ। ਸਵੇਰੇ ਫਿਰ ਕੰਮ ਵੀ ਸਾਰੇ ਹੋ ਜਾਂਦੇ ਨਾ ਕੰਮ ਕਰ ਫਿਰ ਬੰਦਾ, ਇਏਦਾਂ ਲੱਗਦਾ ਜਿਵੇਂ ਮਤਲਬ ਬਾਹਰ ਹਵਾ ਤਾਂ ਬਹੁਤ ਵਧੀਆ ਵੱਗਦੀ ਸਵੇਰੇ, ਸਵੇਰੇ ਤੇ ਬੰਦ ਦਾ ਖੁਸ਼ ਮਿਜਾਜ ਰਹਿੰਦਾ। ਹੋਰ ਦੱਸੋ ਤੁਸੀਂ? ਏ ਕਮ ਨਾ ਤੁਸੀਂ ਕਰ ਸਕਦੇ ਹੋ। ਸਫ਼ਤੇ ਉੱਠ ਸਕਦੇ ਹੋ। ਬਸ ਥੋੜ੍ਹੀ ਹਿੰਮਤ ਕਰਨੀ ਪੈਣੀ ਹੌਲੀ- ਹੌਲੀ ਹੋਏਗਾ। ਇਹ ਕੰਮ
ਹਾਂਜੀ। ਨਹੀਂ ਕੋਸ਼ਿਸ਼ ਕਰਨ ਡਈ ਹ। ਮੈਂ ਵੀ ਵੀ ਚਲੋ ਟੈਮ ਨਾਲ ਉੱ ਹਾਂ। ਸਵੇਰੇ ਚਲੋ ਤਾਜ਼ੀ ਹਵਾ ਲੈਣੀ ਚਾਹੀਦੀ ਹਾ। ਸਿਰ ਸਵੇਰੇ ਨਾਲੇ ਆਪਣੇ ਸਿਹਤ ਲਈ ਵੀ ਨਾਲੇ ਆਪਣਾ ਕੰਮ ਕਾਰ ਕਰ ਲੈਂਦਾ ਹੈ।
ਹਾਂਜੀ- ਹਾਂਜੀ।
ਹਨਾ ਸੁਸਤੀ ਨੀ ਪੈਂਦੀ ਸਰੀਰ ਨੂੰ। ਸਰੀਰ ਵੀ ਤੰਦਰੁਸਤ ਰਹਿੰਦਾ ਏ।
ਅਹ ਕਈ ਵਾਰ ਏਦਾਂ ਹੁੰਦਾ ਮਤਲਬ ਮੈਂ ਸੁਣਿਆ ਕਿ, ਮੈਂ ਪੜ੍ਹਿਆ ਵੀ ਹੈ। ਕਈ ਲੋਕ ਕਹਿੰਦੇ ਕਿ ਕਈ ਲੋਕ ਦੇਰ ਰਾਤ ਤੱਕ ਕੰਮ ਕਰਦੇ ਨੇ। ਪਰ ਫ਼ਿਰ ਵੀ ਮਤਲਬ ਵਧੀਆ ਰਹਿੰਦੇ ਨੇ।
ਹਾਂਜੀ। ਉਹ ਫੇਰ ਵੀ ਸਵੇਰੇ ਜਿਹੜੇ ਦੇਰ ਰਾ ਤੱਕ ਕੰਮ ਕਰਦੇ। ਉਹ ਫੇਰ ਵੀ ਸਵੇਰੇ ਟਾਈਮ ਨਾਲ ਉੱਠ ਪੈਂਦੇ ਨੇ ਉਹਨਾਂ ਦੀ ਰੂਟੀਨ ਬਣੀ ਹੁੰਦੀ ਹੈ ਨਾ।
ਹਰ ਵਿਅਕਤੀ ਦਾ ਆਪਣਾ- ਆਪਣਾ ਹੁੰਦਾ ਹੈ
ਹਾਂ।
ਸਰੀਰ ਅਪਣਾਵਾਂ ਉਹਨੂੰ ਕੀ ਕਹਿੰਦੇ ਨੇ ਮਤਲਬ ਰਹਿਣਾ- ਸਹਿਣਾ ਵੀ ਵੱਖਰਾ- ਵੱਖਰਾ ਹੁੰਦਾ ਹੈ।
ਵੇਨ ਆਪਾਂ, ਟ ਰਾਤ ਨੂੰ ਵੀ ਟੈਮ ਨਾਲ ਸਮਝੀਏ। ਤੇ ਫੇਰ ਸਵੇਰੇ ਵੀ ਟੈਮ ਨਾਲ ਉੱਠ ਜਾਈਏ ਫੇਰ ਵਧੀਆ ਰਹਿੰਦਾ ਹੈ। ਰੋਟਿੰਣ ਬਣੀ ਰਹਿੰਦੀ ਆ। ਇਦ ਜਦੋਂ ਸਾਡੇ ਬਾਰਾਂ- ਬਾਰਾਂ ਵੱਜਦੇ ਰਾਤ ਦੇ। ਸਵੇਰੇ ਦਸ ਵਜੇ ਉੈਠਣਾ। ਉਹਡੀ ਸੱਤੋਂ ਜਾਂਦੀ ਗਰਮੀ ਰਹਿੰਦੀ ਹੈ।
ਹਾਂਜੀ। ਇਹ ਵੀ ਗੱਲ ਹੈਗੀ ਆ। ਮੈਂ ਤੇ ਆਪ ਪਹਿਲਾਂ ਬਹੁਤ ਕੋਸ਼ਿਸ਼ ਕਰਦੀ ਸੀ।
ਹਮ।
ਵੀ ਉੱਠਾਂ। ਫੇਿਰ ਮੈਂ ਹਾਰ ਕੇ ਉੱਠਣ ਦਾ ਵੀ ਤੇ ਹੁਣ ਮੈਂ ਰੋਜ਼ ਉੱਠਦੀ ਆ। ਮੈਨੂੰ ਕੋਈ ਮਤਲਬ ਤੰਗੀ ਨੀ ਹੈਗੀ।
ਹਾਂ।
ਆਰਾਮ ਨਾਲ ਉੱਠਦੀ ਆ। ਸਿਹਤ ਮੇਰੀ ਪੂਰੀ ਵਧੀਆ ਰਹਿੰਦੀ ਆ। ਕੋਈ ਥਕਾਵਟ ਨਹੀਂ ਰਹਿੰਦੀ। ਮਤਲਬ ਉੱਠਣਾ ਚਾਹੀਦਾ ਹੈ।
ਹਾਂਜੀ। ਇੱਕ ਵਾਰ ਦੋਖ ਦੂਰ ਹੋ ਜਾਂਦੇ ਨਾ ਸਵੇਰੇ ਉੱਠਣ ਨਾਲ। ਵਧੀਆ ਰਹਿੰਦਾ ਏ। ਤੇ ਇਏਦਾਂ ਫੇਰ ਜੇ ਆਪਾਂ ਲੇਟੀਏ ਤੇ ਇਏਦਾਂ ਲਿੱਧ ਹੀ ਪਿਆ ਰਹਦਾ ਨਾ ਕੰਮ ਣ ਨਾ ਕੁਛ ਸਾਰਾ ਦਿਨ ਏਦਾਂ ਹੀ ਲੰਗ ਜਾਂਦਾ ਹੈ।
ਤੇ ਫੇਿਰ ਏਦਾਂ ਆ ਜ ਲੇਟ ਉਠ ਘਰ ਚ' ਵੀ ਜਿਹੜੀ ਮਤਲਬ ਉਹ ਹੁੰਦੀ ਏ ਨਾ। ਉਹ ਜਿਹੜਾ ਹੁੰਦਾ ਉਹ ਵੀ ਫੇਰ ਗ਼ਲਤ ਰਹਿੰਦਾ। ਨਹੀਂ, ਇਦਾਂ ਸੁਸਤੀ ਵਾਲਾ ਰਹਿੰਦਾ ਫਿਰ ਸਾਰਾ ਕੋਈ ਘਰ ਘਰ ਦੇ ਜੀਆਂ ਚ' ਵੀ ਉਹੀ ਚੀਜ਼ ਪੈ ਜਾਂਦੀ।
ਹਾਂਜੀ। ਫਿਰ ਆਪਾਂ ਪਰਿਵਾਰ ਨਾਲ ਮਿਲ- ਜੁਲ ਕੇ ਬਹਿ ਨ ਆ ਸਕਦੇ। ਰਾਤ ਨੂੰ ਫੋਨ ਤੇ ਲੱਗੇ ਰਹਿਣਾ, ਸਵੇਰੇ ਲੇਟ ਉੱਠਣਾ।
ਹਾਂਜੀ- ਹਾਂਜੀ।
ਇਹ ਗੱਲ ਹੈਗੀ ਆ।
ਹੋਰ ਦੱਸੋ ਨਾਲੇ ਖਾਣ- ਪੀਣ ਤੇ ਵੀ ਹੁੰਦਾ ਆ, ਆਪਾਂ ਕੀ ਖਾਂਦੇ ਹਾਂ। ਹਨਾ। ਜੇ ਆਪਾਂ ਤਲੀਆਂ ਚੀਜ਼ਾਂ ਖਾਵਾਂਗੇ ਉਹ ਖਾਈ ਜਾਵਾਂਗੇ ਤੇ ਉਹ ਸਾਡੀ ਸਿਹਤ ਤੇ ਅਸਰ ਹੋਣਾ। ਤੇ ਉਹ ਨੀਂਦ ਵੀ ਸਾਡੀ ਖ਼ਰਾਬ ਹੋਣੀ। ਫਿਰ ਤਾਂ ਵੀ ਨਹੀਂ ਉੱਠਿਆ ਜਾਂਦਾ।
ਹਾਂਜੀ। ਇਹ ਕਿ ਸਾਨੂੰ ਸਵੇਰੇ ਉੱਠਣ ਦੇ ਨਾਲ- ਨਾਲ ਆਪਣੇ ਖਾਣ- ਪੀਣ ਵਾਲੇ ਵੀ ਥੋੜਾ ਧਿਆਨ ਦੇ ਦੇਣਾ ਚਾਹੀਦਾ। ਚਲੋ, ਸਵੇਰੇ ਉੱਠੋ ਕੋਈ ਦੁੱਧ ਦਹੀਂ ਕੁਛ ਖਾਓ ਫਲ ਫਰੂਟ ਖਾਓ। ਕਈਆਂ ਚੀਜ਼ਾਂ ਦਾ ਵੀ ਇਜ਼ਰ ਰੱਖੋ ਫੇਰ ਸਾਡਾ ਸਰ ਤੰਦਰੁਸਤ ਹੋਏਗਾ ਤੇ ਤੁਹਾਨੂੰ ਸਵੇਰੇ ਉੱਠਣ ਦੀ ਜਲਦੀ ਆਦਤ ਵੀ ਪਏਗੀ। ਸਰੀਰ ਤੰਦਰੁਸਤ ਰਹੇਗਾ ਤੇ ਫ ਜਲਦੀ ਉੱਠਣਗੇ ਫਿਰ ਆਪਾਂ
ਖਾਣ ਪੀਣ ਤੇ ਵੀ ਧਿਆਨ ਦੇਣਾ ਚਾਹੀਦਾ ਹਨਾ।
ਹਾਂਜੀ ਹਰ ਸਿਹਤ ਬਾਰੇ ਵੀ ਧਿਆਨ ਦੇਣਾ ਚਾਹੀਦਾ।
ਨਾਲ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਅਸੀਂ ਜਦੋਂ ਅਹ ਕਸਰਤ ਕਰਦੇ ਹਾਂ ਸਰੀਰ ਖੁੱਲਾ ਖੁਲਾ ਲੱਗਦਾ ਜਿਵੇਂ ਅ ਵਿੱਚ ਬਹੁਤ ਜਾਨ ਆਇਆ ਨ ਦਾਂ ਲੱਗਦਾ।
ਹਾਂਜੀ
ਹੋਈ ਨਹੀਂ ਤੁਸੀਂ ਵੀ ਕੋਸ਼ਿਸ਼ ਕਰੋ ਉੱਠਣ ਦੀ ਤੁਸੀਂ ਵੀ ਕੋਸ਼ਿਸ਼ ਕਰੋ ਉੱਠਣ ਦੀ
ਹਾਂਜੀ ਮੈਂ ਵੀ ਕੋਸ਼ਿਸ਼ ਕਰਨ ਡਹੀ ਹਾਂ ਸ਼ੁਰੂ
ਹਾਂਜੀ ਹਾਂਜੀ ਹੋਰ ਦੱਸੋ?
ਹਾਂਜੀ ਕੋਸ਼ਿਸ਼ ਕਰ ਚਲੋ ਟਾਈਮ ਨਾਲ ਉੱਠੀਏ ਕਰੀਏ ਗਰਮੀ ਦਾ ਮੌਸਮ ਤੇ ਚੱਲ ਟਾਈਮ ਉੱਠ ਕੇ ਬੰਦਾਾਂ ਨਾਲ ਆਪਣੇ ਕਾਰੋਬਾਰ ਕਰ ਲੈਂਦਾ।
ਗਰਮੀ ਨਾਲ ਹਾਂਜੀ ਹਾਂਜੀ। ਹਾਂਜੀ ਜਿਸ ਵਕਤ ਉੱਠੀਏ ਫਿਰ ਰੈਸਟ ਵੀ ਹੋ ਜਾਂਦੀ ਹੈ ਦੁਪਹਿਰੇ ਸੋ ਸੋ ਸਕਦੇ ਹਾਂ। ਪਰ ਜੇ ਅਸੀਂ ਉੱਠਾਂਗੇ ਹੀ ਲੇਟ ਤੇ ਫਿਰ ਉਹ ਤੇ ਫਿਰ ਸਰੀਰ ਓਦਾਂ ਦਾ ਹੀ ਹੋ ਜਾਣਾ।
ਹਾਂ।
ਹਾਂਜੀ ਹੋਰ ਤੁਹਾਡੇ ਪਰਿਵਾਰ ਦੇ ਸਾਰੇ ਉੱਠ ਜਾਂਦੇ ਸਵੇਰੇ।
ਹਾਂਜੀ ਏਦਾਂ ਹੀ ਹੈ ਕਈ ਮੇਰੇ ਵਰਗੇ ਵੀ ਹੈਗੇ ਨੇ ਜਿਹੜੇ ਨਹੀਂ ਉੱਠਦੇ ਟਾਈਮ ਨਾਲ।
ਹਾਂਜੀ ਹਾਂਜੀ ਇਹ ਵੀ ਗੱਲ ਹੈਗੀ ਆ ਸਾਡੇ ਵੀ ਏਦਾਂ ਨਹੀਂ ਉੱਠਦੇ ਹੁਣ ਸਾਰੇ ਪਰਿਵਾਰ ਨੂੰ ਆਦਤ ਹੋ ਗਈ ਹੁਣ ਉੱਠ ਜਾਂਦੇ।
ਸੱਤ ਵੱਜੇ
ਹਾਂਜੀ ਇਹ ਵੀ ਗੱਲ ਹੈਗੀ ਹੈ ਹੋਰ ਦੱਸੋ?
ਲੋਕ ਦੇ ਸਰੀਰ ਨੂੰ ਦੁੱਖ ਲੱਗ ਜਾਂਦੇ ਨੇ
ਹਾਂਜੀ ਇਹ ਵੀ ਹੈਗੀ ਦੁੱਖ ਤੇ ਫੇਰ ਉਹ ਲੱਗਣੇ ਹੀ ਆ ਹਾਂਜੀ ਹਾਂਜੀ।
ੰ ਨਾਲ ਸਰੀਰ ਤੰਦਰੁਸਤ ਨਾਲ ਆਪਣੇ ਘਰ ਦਾ ਕੰਮ ਵਧੀਆ ਕਰ ਹੋੇਗਾ।
ਹਾਂਜੀ ਹਾਂਜੀ ਕੰਮ ਵੀ ਹੋਏਗਾ ਫ਼ਿਰ ਸਾਰਾ ਕੰਮ ਹੋਏਗਾ ਅ ਜੋ। ਉੱਠਣਾ ਹੀ ਨਹੀਂ ਹੈ ਤੇ ਫੇਰ ਕੰਮ ਕੋਈ ਹੋਏਗਾ ਹੀ ਨਹੀਂ।
ਹਾਂ ਹਾਂ
ਫੇਰ ਅਸੀਂ ਉਹ ਸੁਸਤੀ ਮਾਰ ਹੀ ਬਣੇ ਰਹਿੰਦੇ ਫਿਰ ਸਾਡਾ ਕੋਈ ਕੰਮ ਨੀ ਹੁੰਦਾ।
ਨਾ ਵੀ ਕੰਮ ਕਾਰ ਨੂੰ ਸਾਰਾ ਦਿਨ ਜੀਅ ਨਹੀਂ ਕਰਦਾ ਧਮਕਿਆ ਰਹਿੰਦਾ ਕੰਮ ਵੀ ਕੀ ਕਹੀਏ ਕੀ ਨਾ ਕਰੀਏ। ਨਾ ਖਾਣਾ ਪੀਣਾ ਟਮ ਨਾਲ ਕੋਈ ਟਮ ਟਬਲ ਨਡ ਰਹਿੰਦਾ ਫਿਰ।
ਹਾਂਜੀ ਉਹ ਨੀ ਇਹ ਦਾ ਰੂਟੀਨ ਬਣਾਉਣਾ ਚਾਹੀਦਾ ਨਾ ਸਾਨੂੰ।
ਹੋ ਜਾਂਦੀ ਹੈ ਜੇ ਆਪਾਂ ਰੂਟੀਨ ਬਣਾਵਾਂਗੇ ਸਵੇਰੇ ਉੱਠਣ ਦੀ ਤੇ ਸਾਰ ਦਿਨ ਸਾ ਰੂਟੀਨ ਬਣੀ ਰਹੇਗੀ ਕਾਰੋਬਾਰ
ਹਾਂਜੀ ਇਹ ਵੀ ਹੈਗਾ ਹੈ। ਕੋਈ ਗੱਲ ਨਹੀਂ ਹੈ ਹੌਲੀ ਹੌਲੀ ਤੁਸੀਂ ਕਰੋ ਇਹਨੂੰ ਕੋਸ਼ਿਸ਼। ਹੋ ਜਾਏਗਾ ਕੰਮ ਤੁਹਾਡਾ ਹਾਂਜੀ ਪਹਿਲਾਂ ਪਹਿਲਾਂ ਔਖਾ ਹੁੰਦਾ ਹੈ ਬਾਅਦ ਚੋਂ ਤੇ ਜਲਦੀ ਹੋ ਜਾਂਦਾ ਹੈ।
ਹਾਂਜੀ।
ਹਾਂਜੀ ਹੋਰ ਦੱਸੋ ਹੋਰ ਤੁਸੀਂ ਮਤਲਬ ਕਰਦੇ ਹੋ ਕਸਰਤ ਕੁਸਰਤ। ਸ਼ਾਮ ਨੂੰ
ਹਾਂਜੀ ਏਦਾਂ ਹੀ ਆ ਜਦੋਂ ਟਾਈਮ ਲਾੱਗੇ ਕਰ ਲਈ ਦਾ ਆ।
ਇਹੀ ਨਾ ਫਿਰ ਅਸੀਂ ਆਪਣਾ ਰੂਟੀਨ ਹੀ ਬਣਾਉਦੇ ਨਾ ਜਿਹਦਾ ਬਣ ਜਾੇਗਾ ਫੇਰ ਹੀ ਆ।
ਰੁਟੀਨ ਬਣੀ ਹਵੇ ਤੇ ਸਾਰੇ ਕੰਮ ਸਹੀ ਹੋ ਜਾਂਦੇ ਨੇ।
ਹਾਂਜੀ ਹਾਂਜੀ ਫੇਰ ਸਾਰੇ ਕੰਮ ਸਹੀ ਆਦੇ ਫਿਰ ਲੋੜ ਨਹੀਂ ਪੈਂਦੀ ਹੈਗੀ ਉੱਠਣ ਦੀ ਕੋਸ਼ਿਸ਼ ਕਰੀਏ ਫੇਿਰ ਆਪਣੇ ਆਪ ਹੀ ਹੋ ਜਾਂਦੀ ਹੈ।
ਹਾਂਜੀ ਹਾਂਜੀ।
ਹਾਂਜੀ।
ਹਮ। ਵਧੀਆ ਤੁਸੀਂ ਸੁਣਾਓ ਚਲੋ ਹੁਣ ਤੁਹਾਡੇ ਵੱਲ ਵੇਖਕੇ ਮੈਂ ਵੀ ਆਪਣੀ ਰੂਟੀਨ ਬਣਾਉਦੀ ਹਨਾ।
ਹਾਂਜੀ ਹਾਂਜੀ ਬਣਾਓ ਕੋਈ ਨੀ ਇਹ ਚੰਗੀ ਗੱਲ ਇਹ ਕਿਹੜਾ ਮਾੜੀ ਗੱਲ ਹੈ।
ਨਾਲੇ ਆਪਣਾ ਸਰੀਰ ਤੰਦਰੁਸਤ ਰਹੇਗਾ।
ਹਾਂਜੀ ਤੰਦਰੁਸਤ ਰਹੇਗਾ ਘਰ ਚ ਵਧੀਆ ਵਧੀਆ ਸਾਰਾ ਮਾਹੌਲ ਰਹੇਗਾ ਹਾਂਜੀ ਨਾਲੇ ਸਵੇਰੇ ਸਵੇਰੇ ਜੋ ਆਵਾਜ਼ ਆਉਂਦੀ ਹੈ ਨਾ ਚਿੜੀਆਂ ਦੀ ਲਾੱਗੇ ਹਵਾ ਜੋ ਹੁੰਦੀ ਹੈ ਤੇ ਉਹ ਬਹੁਤ ਸ਼ਾਂਤੀ ਦਿੰਦੀ ਮਨ ਨੂੰ ਸਰੀਰ ਸਾਰੇ ਦੁੱਖ ਹੱਟ ਜਾਂਦੇ ਹਾਂਜੀ ਚਲ ਹਾਂਜੀ ਹਾਂਜੀ ਚਲੋ ਫੇਿਰ ਠੀਕ ਹੈ। ਸਤਿ ਸ਼੍ਰੀ ਅਕਾਲ
ਹ